ਹੈਲੋ
ਸਸ ਸ਼੍ਰੀ ਅਕਾਲ ਭਾਜੀ।
ਹੈਲੋ।
ਹੈਲੋ।
ਹਾਂਜੀ ਕਿਵੇਂ।
ਵਧੀਆ ਈ ਤੁਸੀਂ ਦੱਸੋ।
ਅਸੀਂ ਵੀ ਵਧੀਆ।
ਤੁਸੀਂ ਕੀ ਕਰ ਰਏ ਓ, ਕੀ ਕੈਹ ਰਏ ਓ।
ਠੀਕ ਓ।
ਹਾਂ ਮੈਂ ਠੀਕ ਆਂ ਜੀ ਤੁਸੀਂ ਦੱਸੋ।
ਮੈਂ ਵਦੀਆ ਹੋਰ ਕੀ ਕਰਦੇ ਸੀ।
ਹੂਂ।
ਮੈਂ ਕੇਆ ਬੈਠੀ ਸੀ ਐ।
ਕੇ।
ਬੈਠੀ ਸੀ ਜੀ ਬੈਠੇ।
ਹੂਂ ਬੈਠੇ ਸੀ।
ਹਾਂ।
ਹੋਰ ਰੋਟੀ ਰਾਟੀ ਖਾਲੀ।
ਬ ਖਾਲੀ ਜੀ ਹੁਣ ਖਾਣ ਲੱਗੇ ਸੀ ਥੋੜੀ ਦੇਰ ਬਾਦ ਈ ਹੁਣੇ ਆਇਆ ਸੀ ਗਏ ਹੋਏ ਸੀ ਕਿੱਥੇ।
ਹੂਂ-ਹੂਂ।
ਬਸ ਹੁਣੇ ਆਇਆ ਘਰ।
ਕਿੱਥੇ ਗਏ ਸੀ?
ਛੋਜੀ ਮਤ। ਮੈ ਕੇਆ ਪੰਚਮੀ ਮੱਥਾ ਟੇਕ ਕੇ ਆਇਆਂ, ਹਾਂਜੀ-ਹਾਂਜੀ। ਹਾਂ।
ਘੁੰਮ ਆਏ ਫੇਰ।
ਹਾਂ ਘੁੰਮ ਆਏਆਂ ਮੱਥਾ ਟੇਕ ਆਏਆਂ। ਬੜੇ ਦਿਨਾਂ ਬਾਦ ਗਏ ਆਂ, ਮੈਂ ਕੇਆ ਚਲੋ ਹੋ ਆਈਏ।
ਚਲੋ ਵਧੀਆ ਵਧ ਮੈਂ ਵੀ ਨੀ ਗਿਆ ਬ ਬਡੇ ਦਿਨ ਹੋ ਗਏ ਸੋਚਾਂ ਸ ਸੋਚ ਰੇਆਂ ਵਾਂ ਜਾਵਾਂ।
ਅੱਛ ਤੁਸੀਂ ਤੇ ਹੋ ਆਏ, ਤੁਸੀਂ ਤੇ ਗੱਡੀ ਗੁੱਡੀ ਲੈ ਕੇ ਪੈਸੇਜਰਾਂ ਨੂੰ ਮੱਥਾ ਟੇਕਾ ਆਓ ਖੁਦ ਵੀ ਹੋ ਆਓ।
ਹੂਂ ਪਸੈਂਜਰ ਕਿੱਖੇ ਜਾਂਦੇ ਨੇ, ਪਸੈਂਜਰ ਦੂਰ-ਦੂਰ ਜਾਂਦੇ ਨੇ। ਨਾ ਨਾ ਜਾਂਦਾ ਕੋਈ।
ਐਤੇ ਇੱਕ ਕੰਮ ਕਰਿਆ ਕਰੋ ਨਾ ਤੁਸੀਂ, ਸੰਡੇ ਵਾਲੇ ਦਿਨ ਦੀ ਓ ਪਾਇਆ ਕਰੋ ਕਿ ਗੱਡੀ ਜਾ ਰੀ ਏ ਪੰਚਮੁਖੀ।
ਕੀ?
ਮੈਂ ਕੇਆ ਯਾਰ ਤੇ ਸੰਡੇ ਵਾਲੇ ਦਿਨ ਦੀ ਸਟੋਰੀ ਪਾ ਦੇਆ ਕਰੋ ਨਾ, ਕਿ ਪੰਚਮੁਖੀ ਜਾ ਰੀ ਹੈ ਗੱਡੀ।
ਹਾਂ ਬਸ ਪੰਚਮੁਖੀ ਯਾਰ ਕਿੰਨਾ ਕੁ ਦੂਰ ਪੈਂਦੈਂ, ਥੋੜ੍ਹਾ ਜੇਹਾ ਦੂਰ ਪੈਂਦੈਂ ਇੱਥੇ ਕੋਈ। ਦੇ ਵਾਰੇ ਸੁਣਦੇ, ਇੰਨਾ ਕੁਛ ਖਾਸ ਨੀ ਬਣਦਾ।
ਨਾਲੇ ਕੁਛ ਯਾਰ ਅੱਜ-ਕੱਲ ਦੇ ਬੰਦੇ ਨਾ ਧਾਰਮਿਕ ਜਗਾ ਤੇ ਜਾਂਦੇ ਵੀ ਨੀ।
ਓ ਵੀ ਤੇ, ਦੂਰ-ਦੂਰ ਜਾਂਦੇ ਨੇ।
ਦੂਰ-ਦੂਰ ਜਾਣਗੇ ਕੰਮ ਕਰਨ, ਪੰਚਕੂਲਾ ਚਲੇ ਗਏ, ਕਿੱਥੇ ਚਲੇ ਗਏ, ਓੱਥੇ ਨੀ ਜਾਣਗੇ ਜਿੱਥੇ ਜਾਣੈ।
ਪੂਆ।
ਹੂੰ ਹੋਰ ਦਸੋਂ ਜੀ।
ਵਧੀਆ ਜੀ ਵਧੀਆ।
ਹੋਰ ਗੱਡੀ ਕਿਵੇਂ ਚੱਲਦੀ ਫੇਰ?
ਹੂੰ
ਮੈਂ ਕਿਹਾ ਗੱਡੀ ਕਿਵੇਂ ਚੱਲਦੀ ਫੇਰ?
ਗੱਡੀ ਚ ਸਈ ਚੱਲ ਸਈ ਐ।
ਹੇਲੋ ਹੋਰ ਗਏ ਨੀ, ਅੱਜ ਕਿੱਥੇ ਟ੍ਰਿਪ-ਟ੍ਰਿੱਪ ਤੇ?
ਹੂੰ, ਅੱਜ ਨੀ ਗੇ ਅੱਜ ਥੱਕਿਆ ਸੀ ਮੈ ਕਿਆ ਨੀ ਜਾਣਾ ਅੱਜ। ਤਬੀਅਤ ਜੀ ਖਰਾਬ ਐ ਥੋੜੀ। ਕਿਆ ਤਬਿਅਤ ਜੀ ਖਰਾਬ ਐ ਥੋੜੀ ਅੱਜ ਤਾਂ ਨਹੀਂ ਗਿਆ ਮੈ ਅੱਜ
ਅੱਛਾ, ਅੱਛਾ ਕੀ ਹੋਇਆ ਐ।
ਹੂੰ
ਕੀ ਹੋਇਆ ਐ।
ਇਹ ਜ਼ੁਕਾਮ, ਖ਼ਾਂਸੀ, ਨਜਲਾ। ਹੋਰ ਕੀ ਹੋਣਾ, ਉਹ ਨਾ ਰਸਤੇ 'ਚ ਠੰਡਾ ਗਮ ਮਿਲ ਰਿਹਾ ਸੀ ਤੇ ਉ ਤ ਮੈਂ ਗਰਮੀ ਦੁ ਨਹੀਂ ਧੁੱਪੋ ਫਿਰ ਪੀ ਲਿੱਤਾ। ਫਿਰ ਕੀ ਹੋਇਆ ਉਹ ਗਰਮ- ਸ਼ਰਦ ਹੋ ਗਈ।
ਬਈ ਨਾ, ਲੋ ਦਵਾਈ-ਦੁਈ ਲੋ।
ਲਿੱਤੀ ਐ ਦਵਾਈ।
ਲੈ ਲਿੱਤੀ ਦਵਾਈ।
ਹੈਂ।
ਲੈ ਲਿਤੀ ਸੀ ਦਵਾਈ।
ਲੈ ਲਿੱਤੀ ਦਵਾਈ ਤੇ
ਅੱਛਾ ਜੀ। ਚਲੋ ਵਧੀਆ ਜੀ, ਲੈ ਲਿੱਤੀ ਐ।
ਹੋਰ ਦੱਸੋ।
ਬਸ ਵਧੀਆ ਜੀ, ਹੋਰ ਨਾ ਸਹੇਲੀ -ਸੁਲੀ ਤੇ ਨੀਗੀ। ਬਸ ਵਿਹਲੇ ਬੈਠੇ ਸੀ, ਮੈਂ ਕਿਹਾ ਚਲੋ ਫੋਨ ਮਾਰ ਲਈਏ। ਹੈਲੋ, ਅਵਾਜ਼ ਨੀ ਆਰੀ ਕਿ?
ਹੈਲੋ।
ਆਵਾਜ਼ ਨਹੀਂ ਆ ਰਹੀ ਕਿ?
ਆ ਰੀ ਅਵਾਜ ਤਾਂ।
ਹਾਂਜੀ ਬੋਲੋ ਜੀ ਫੇਰ।
ਔ ਯਾਰ ਗਲੀ ਦ ਕੁੱਤੇ ਨੇ
ਮੌਸਮ ਵਗੈਰਾ ਕਿੱਦਾਂ ਦੇ ਉਥੇ।
ਵਧੀਆ ਵਧੀਆ ਦੁੱਪ ਨਿਕਲੀ ਏ।
ਅੱਛਾ, ਧੁੱਪ ਫਰ ਤੇ ਵਧੀਆ ਨੀ ਆ। ਫੇਰ ਤੇ ਬਰਸਾਤ- ਬਰਸੂਤ ਹੋ ਜਾਣੀ ਚਾਹੀਦੀ ਐ।
ਆਰੇ ਉਹੀ ਤੇ ਸੀ ਕੱਲ ਬਰਸਾਤ। ਅੱਜ ਸਵੇਰੇ ਮੌਸਮ ਬਣਿਆ ਹੋਈ ਨੀ ਬਰਸਾਤ।
ਸਾਡੇ ਨੀ ਹੋ ਰਹੀ ਯਾਰ ਇੱਥੇ ਬਰਸਾਤ।
ਹੂੰ।
ਮੈਂ ਕਿਹਾ ਸਾਡੇ ਤੇ ਨੀ ਹੋਈ ਬਰਸਾਤ ਇੱਥੇ।
ਨਹੀਂ ਬਰਸਾਤ ਨਹੀਂ ਕਹਿੰਦਾ ਪਿਆ, ਮੈਂ ਕਹਿ ਰਿਹਾ ਅੱਜ ਮੌਸਮ ਤਾਂ ਹੋਇਆ ਸੀ ਸਵੇਰੇ
ਅੱਛਾ, ਅੱਛਾ।
ਬਾਦਲ -ਬਾਦਲ ਵੇਖੇ ਹੋਣੇ ਨੇ ਤੁਸੀਂ ਵੀ?
ਹਾਂ ਦੇਖ- ਦੇਖੇ ਤਾਂ ਸੀ। ਪਰ ਆਈ ਨੀ ਆ ਇੱਥੇ ਬਰਸਾਤ ਵਗੈਰਾ। ਆ ਜਾਣੀ ਚਾਹੀਦੀ ਸੀ, ਹਾਂ।
ਹਾਂ ਮੈਂ ਸੋਚਿਆ ਮੈਂ ਕਿਹਾ ਚਲੋ ਹੋ ਆਏਗੀ ਬਰਸਾਤ ਮੌਸਮ ਹੋ ਗਿਆ ਠੰਡਾ। ਕੋਈ ਨੀ ਹੋਇਆ ਠੰਡਾ ਮੌਸਮ, ਹਾਂਜੀ ਹੈਲੋ, ਹੈਲੋ,
ਹਾਂਜੀ ਵੀਰ ਜ-
ਕਿ ਏ ਆਵਾਜ਼ ਕਿਉਂ ਨੀ ਆ ਰੀ ਤੁਹਾਡੀ।
ਫੋਨ ਆ ਗਿਆ ਸੀ ਕਿਸੀ ਦਾ,
ਅੱਛਾ- ਅੱਛਾ।
ਹਾਂ
ਉ ਰਸੁ
ਬ ਵਧੀਆ ਜੀ। ਹੋਰ ਫੇਰ ਘਰ ਕੀ ਕਰ ਰਹੇ ਨੇ।
ਹੈਂ?
ਮੈਂ ਕਿਹਾ ਘਰ ਕੀ ਕਰ ਚੱਲ ਲੈਂ ਆ ਹੈ।
ਕੀ ਚੱਲਨਾ ਕਲੇਸ ਰੋਜ਼- ਰੋਜ਼ ਦੇ।
ਕਲੇਸ਼ ਕਿਸ ਗੱਲ ਦਾ।
ਹਾਂ?
ਨਹੀ ਤੁ ਸੀਦੇ।
ਕਿ?
ਮੈਂਨ ਬ ਖੁਸ਼ਦੇ
ਇਹ ਐ ਵੀ ਛੋਟੀ- ਮੋਟੀ ਗੱਲਾ ਤੇ, ਹੋ ਜਾਤਾ ਹੁਨ, ਚੱਲਦੇ ਰਹਿੰਦੇ ਨੇ ਛੋਟੇ- ਮੋਟੇ ਤੇ ਸਭ ਦੇ ਘਰ।
ਅੱਛਾ- ਅੱਛਾ ਹ ਬਸ ਬਾਕੀ ਤੇ ਹੈ ਕਿ ਚਲੋ। ਕੱਟ ਰਹੇ ਆ ਜਿੰ ਦ ਗੀ ਆਪਾਂ ਵੀ।
ਹੂੰ ਬੋਹਤ,
ਹੂੰ ਠੀਕ ਏ। ਹੋਰ ਫੇਰ ਕਦੋਂ ਜਾਣਾ ਤੁਸੀਂ ਟਰਿਪ ਦੇ ਉਪਰ।
ਹਾਂਜੀ।
ਮੈਂ ਕਿਹਾ ਟ੍ਰਿਪ ਟਪ ਤੇ ਕਦੋਂ ਜਾਣਾ ਏ।
ਘਰ ਬਾਤ ਕਰਤਾ ਰਖਨਾ, ਬਾਤ ਖਤਰਾ ਐ
ਹੈਲੋ
ਆਵਾਜ਼ ਹੀ ਨਹੀਂ ਆ ਰਹੀ, ਹੈਲੋ
ਹਾਂਜੀ ਆ ਰਹੀ ਏ ਭਾਜੀ ਬਾਜ?
ਓ ਹੈਲੋ ਆ ਰਹੀ ਆ ਰਹੀ ਆ ਰਹੀ ਹੁਣ ਆ ਗਈ ਹੁਣ ਆ ਗਈ ਹੁਣ ਆ ਗਈ
ਨੈਟਵਰਕ ਇਸ਼ੂ ਚ ਆ ਰਿਹਾ ਆਵਾਜ਼ ਨਾ ਆਪਣੀ ਆ ਰਹੀ ਹੈ ਬਾਰ- ਬਾਰ
ਮੈਨੂੰ ਆਪਣੀ ਆਵਾਜ਼ ਨਾ ਪੁੱਠੀ ਆ ਰਹੀ, ਬੈਕ ਹ ਨਾ
ਹਾਂ
ਅਰੇ ਨੈੱਟਵਰਕ ਦੀ ਆਉਂਦੀ ਹੈ ਪਿੱਛੋਂ ਸਿੰਮ ਹੀ ਖਰਾਬ ਆਉਂਦੇ ਨੇ ਅੱਜ ਕੱਲ।
ਹਾਂ ਕਈ ਵਾਰ ਤੇ ਮੈਂ ਫੋਨ ਮਿਲਾਉਣਾ ਨਾ ਕਿੱਥੇ, ਤੇ ਅੱਗ ਕਿੱਥੇ ਜਾਂਦਾ ਹੈ। ਭਈਆ ਜਾ ਚੈੱਕ ਲੈਂਦਾ ਕਈ ਵਾਰ ਫੋਣ ਹਾਂ-ਹਾਂ, ਹਾਂ-ਹਾਂ। ਕਈ ਵੱਲ ਲੈਨਾ ਤੇ ਚੇਂਜ ਹੋ ਜਾਂਦੀ ਨੇ ਹਾਂ।
ਮੈਂ ਮਤਲਬ ਫੋਨ ਕਿਸੇ ਹੋਰਨੂੰ ਮਿਲਾਇਆ ਓਨੇ ਤੇ ਚੱਕਆ ਨੀ ਓ ਓਥੇ ਜਾਂਦੀ ਪੀ ਏ ਫੇਰ ਰਿੰਗਿੰਗ ਤੇ ਕੋਈ ਹੋਰ ਬੰਦਾ ਚੱਕ ਕੇ ਕੇਂਦਾ ਹੈਲੋ ਹੈਲੋ। ਤੁਸੀ ਕੌਨ ਓ ਨਾ ਲੈਨ ਇੱਕ ਦੂਜੇ ਤੋ ਜੁੜ ਲੈਂਦੀ ਐ। ਓ ਤਵੀ ਤਾਵ
ਬਸ ਨੈੱਟਵਰਕ ਪ੍ਰੌਬਲਮ ਹੋ ਜਾਂਦੀ ਐ ਕਦੇ ਕਦੇ ਤੁਸੀ ਦੱਸੋ?
ਬਸ ਕਪੜੇ ਕੁੱਪੜੇ ਲਾਨ ਲੱਗੇ ਸੀ ਹੁਣ ਆ ਗਏ। ਉੱਤੇ ਸੀ ਨਾ ਮੈਂ। ਚਲ ਓਨੂੰ ਕੱਪੜੇ-ਕੁੱਪੜੇ ਦਾ ਅਰਾਮ ਮਿਲਆ। ਯਾਰ ਨਾਨੀ ਨੂੰ ਦਵਾਈ ਤੇ ਦਿੱਤੀ ਨੀ
ਗਯੇ ਨੀ ਨਾਂਨੇ ਕੋਲ ਅੱਜ ਐ?
ਦਵਾਈ ਦਿੱਤੀ ਨੀ ਨਾਨੀ ਨੂੰ ਦੇਨੀ ਪੁਲ ਗਿਆ
ਦੇ ਆਣਾ ਹੁਣੇ
ਚਲੋ ਥੋੜੀ ਦੇਰ ਜਾਵਾਂਗਾ ਦੇ ਆਵਾਗਾ।
ਅ ਸ਼ਾਮੀ ਰੋਟੀ-ਰੋਟੀ ਦੇਨ ਜਾਓਗੇ ਸ਼ਾਇਦ
ਹਾਂ ਜਾਵਾਂਗੇ ਸਤ ਅਠ ਵਜੇ।
ਹਾਂ ਬਸ
ਮੰਮੀ ਨੇ ਕਆ ਸੀ ਹੁਣੇ ਜਾ ਕੇ ਆਈ ਮੈਂ ਪੁਲ ਗਆ।
ਚਲੋ ਕੋਈ ਓ ਯਾਦ ਨੀ ਰੇਂਦਾ ਨਾ ਕੰਮ ਦੇ ਕਾਰਣ ਕੰਮ ਐਨਾ ਐ।
ਹੋਰ ਐ ਕਰ ਓ ਕਰ।
ਹਾਂ ਫੇਰ ਐ ਕਰ ਓ ਕਰ ਕਾਰ ਵੀ ਚਲਾਨੀ ਏ।
ਓ ਤੇ ਹੈ ਈ।
ਲਾਇਬ੍ਰੇਰੀ।
ਹਾਂਜੀ।
ਹੋਰ ਫਿਰ ਕੀ ਬਨਾਆ ਰੋਟੀ ਰੁਟੀ ਚ?
ਰੋਟੀ ਚ ਕੁਛ ਨੀ ਬਨਾਯਾ ਸਵੇਰੇ ਛਲੇ ਲੈ ਕੇ ਆਏ ਸੀ ਵੀ ਰੁਪੇ ਦੇ ਬਸ ਓਹੀ ਚੱਲਦੇ ਪੇ ਨੇ।
ਹਾਂ ਸਭ ਤੋ ਵਧੀਆ ਐ ਸਾਡੇ ਸ਼ੇਰ ਚ ਨਾ ਕਿ ਸਬਜੀ ਸੁਬਜੀ ਨਾ ਬਨਾਈਏ ਤੇ ਵੀ ਰੁਪੇ ਦੇ ਛੋਲੇ ਲਿਆਓ।
ਹੋਰ ਯਾਰ ਸਮਝ ਈ ਨੀ ਆਂਦਾ ਕੀ ਬਨਾਈਏ ਸਬਜੀ।
ਰੋਟੀ ਦਾ ਤੇ ਐ ਈ ਏ ਬਸ ਚਲੋ ਰੋਜ ਇੱਕ ਸਬਜੀ ਖਾਈ ਵੀ ਨੀ ਜਾਂਦੀ ਨਾ ਫੇਰ।
ਓ ਤੇ ਮੈਂ ਤੇ ਜਾਦਾ ਜਾਦਾ ਖੁਸ਼ ਹੋ ਕੇ ਪਨੀਰ ਖਾਨਾ ਤੇ ਰਾਜਮਾ ਤੇ ਦਾਲ ਬਸ
ਹਾ ਮਾਂ ਦੀ ਦਾਲ ਪਸੰਦ ਏ ਤਾਨੂੰ ਐ?
ਹੂੰ।
ਮੈਂ ਕਯਾ ਮਾਂ ਦੀ ਦਾਲ ਪਸੰਦ ਏ ਤੁਆਨੂੰ?
ਗੋਰੀ ਮਾਸੀ।
ਅੱਛਾ ਯਾਰ ਇਕ ਗੱਲ ਨੀ ਸਮਝ ਆਈ ਮਾਂ ਦੀ ਦਾਲ ਗੱਲ ਅ, ਮਾਂ ਦੀ ਦਾਲ ਹੁੰਦੀ ਏ ਪਿਓ ਦੀ ਦਾਲ ਕਯੋ ਨੀ ਹੁੰਦੀ?
ਕੇ ਪਤਾ।
ਪਿਓ ਹਰ ਵਰੀ ਪਿੱਛੇ ਰੇ ਜਾਂਦਾ ਐ।
ਓ ਤੇ ਕਿਸਾਨ ਨੂੰ ਪੁੱਛੋ ਜਾ ਕੇ।
ਹਾਂ ਮੈਂ ਕਯਾ ਐ ਪਿਓ ਹਰ ਵਾਰੀ ਪਿੱਛੇ ਰੇ ਜਾਂਦਾ ਐ।
ਅਰੇ ਅ ਕੀ ਕੇ ਸਕਦੇ ਆ ਮਰਦ ਜਾਤ ਹੈਗੀ ਨਾ ਮਰਦ ਮਰਦਾ ਨਾਲ ਹੁੰਦਾ ਰਯੇਗਾ।
ਹਾਂ। ਕਦੀ ਬੋਅ ਟਾਈਮ ਤੋਂ ਚੱਲ ਰਈ ਮਾਂਅ ਦੀ ਦਾਲ ਮੈਂ ਕਿਹਾ ਬਹੁਤ ਟਾਈਮ ਤੋਂ ਚੱਲ ਰਈ ਆ ਮਾਅ ਦੀ ਦਾਲ
ਹੂੰ
ਤੇ' ਬਜ਼ੁਰਗ ਬਣਾ ਗਏ ਨੇ ਮਾਅ ਦੀ ਦਾਲ ਤੇ ਉਹੀ ਖਾਈ ਜਾ ਰੈਹ ਹਾਂ ਆਪਾਂ ਵੀ
ਹੂੰ
ਹੁਨ ਦੱਸੋ ਕਿ ਕਰ ਸਕਦੇ ਆ
ਪਰ ਕੱਲ-ਕੱਲ ਜਾਓਗੇ ਕਿੱਥੇ
ਕੱਲ-ਕੱਲ ਹਾਂ ਕੱਲ ਤੋਂ ਜਾਣਾ ਪੈਣਾ ਦੇਖੋ
ਅੱਛਾ, ਜ਼ਰੂਰ ਠੀਕ ਕਰੋ ਆਪਣੀ ਦਵਾਈ ਦੇਖ ਲੋ
ਹਾਂ ਦੇਖਾਂ ਸ਼ਾਮੀ ਜਾਵਗਾ ਵੀਡੀਓ-ਵੱਡਿਓ ਜੀ ਬਣਾਵਾਂਗਾ ਆਪਣੀ
ਹਾਂ-ਹਾਂ
ਇੱਕ-ਦੋ ਯਾਰ ਦੋਸਤ ਨੂੰ ਬੁਲਾਵਾਂਗਾ ਓ ਮੇਰੇ ਨਾਲ ਬਣਾ ਲੈਂਗੇ ਥੋੜ੍ਹੀ ਦੇਰ ਚ' ਹੁਨ ਆਰਾਮ-ਰੂਮ ਕਰਕੇ ਚੱਲਣੇ ਆ
ਹ
ਅਰੇ ਆਪਾਂ ਵੀਡੀਓ-ਵਾਡੀਓ ਨਾ ਥੋੜੀ ਬਣਾ ਕੇ ਮਨ ਜਾਂ ਲੱਗ ਜਾਂਦਾ ਨਾ।
ਹਾਂ ਭੈ ਟਾਈਮੀ ਵੀ ਪਾਸ ਹੋ ਜਾਂਦਾ ਆ ਜੇ ਅ ਕੇ ਕੁਛ ਹੋ ਗਿਆ ਫੇਰ ਕੰਮ ਵੀ ਬਣ ਜੇਗਾ ਆਪਨਾ
ਹੋਰ
ਹੋਰ ਦੱਸੋ ਜੀ ਤੁਸੀਂ।
ਭਾਜੀ ਵਧੀਆ।
ਹੁਨ ਮੈਂ ਵੀ, ਹੁਨ ਮੈਂ ਵੀ ਖਾਣ ਲੱਗਾ ਸੀ ਨਾ ਮੈਂ।
ਹਾਂਜੀ
ਮੈਂ ਕੇਆ ਮੈਂ ਵੀ ਰੋਟੀ-ਰੁਟੀ ਖਾਨ ਲੱਗਾ ਸੀ ਹੁਨ।
ਅੱਛਾ ਜੀ।
ਚਲੋ ਫੇਰ ਨਾ ਮੈਂ ਤਾਨੂੰ ਰੋਟੀ ਖਾ ਕੇ ਫੇਰ ਦੇਖਦਾ ਫੇਰ ਕੌਲ ਕਰਲਾ ਗਾ।
ਹਾਂ ਕੋਈ ਨੀਂ ਕੋਈ ਨੀ ਆਰਾਮ ਨਾਲ ਕਰਲੋ ਕੌਲ ਖਾ ਲੋ ਰੋਟੀ ਮੈਂ ਮੈਂ ਮੈਂ ਵੀ ਖਾਵਾਂਗਾ ਪੈ ਕੇ ਠੀਕ ਏ ਠੀਕ ਠੀਕ ਏ ਓਕੇ ਜੀ ਓ ਓਕੇ ਜੀ